ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ ਠੀਕ ਹੋ ਭਾਜੀ?
ਹਾਂਜੀ ਠੀਕ ਠਾਕ ਹੋਰ ਤੁਸੀਂ ਠੀਕ ਹੋ।
ਵਧੀਆ-ਵਧੀਆ ਬਸ ਟਾਈਮ ਹੀ ਨਹੀਂ ਲੱਗਦਾ, ਹਾਂਜੀ ਬਸ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਸੀ ਅਸੀਂ,
ਬੜੀ ਯਾਤਰਾ ਕਰਦੇ ਰਹਿੰਦੇ ਹੋ ਤੁਸੀਂ ਹੈਂ ਜੀ। ਕਦੀ ਸਾਨੂੰ ਵੀ ਨਾਲ ਲੈ ਇਆ ਕਰੋ।
ਈ ਨੀ ਅਗਲੀ ਵਾਰ ਸਹੀ ਇਸ ਸਾਲ ਜਾਵਾਂਗੇ, ਅਸੀਂ ਹਜ਼ੂਰ ਸਾਹਿਬ ਜਾਵਾਂਗੇ, ਇਸ ਸਾਲ ਚੱਲਣਾ ਤੁਸੀਂ ਵੀ
ਹਾਂ ਕੋਈ ਨੀ ਮੈਂ ਨਾਲ ਚੱਲਾਂਗਾ, ਸਾਹਿਬ ਦੀ ਯਾਤਰਾ ਤੇ ਬੜੀ ਵਧੀਆ ਯਾਤਰਾ ਹੈਗੀ ਹੈ।
ਹਾਂਜੀ, ਉਹਦਾ ਦਾ ਟ੍ਰੇਨ ਦਾ ਸਫ਼ਰ ਬੜਾ ਵਧੀਆ ਹੁੰਦਾ ਹੈ।
ਹਾਂ ਬਹੁਤ ਵਧੀਆ ਸਫ਼ਰ ਟ੍ਰਰੇਨ ਦਾ ਇੱਥੋਂ ਅੰਬਾਲਿਓ ਸੰਗਤ ਬਹੁਤ ਚੜ੍ਹਦੀ ਹੈ, ਪੰਜਾਬ ਤੋਂ ਬੜੀ ਸੰਗਤ ਆਉਂਦੀ ਹੈ ਜੀ।
ਹਾਂਜੀ-ਹਾਂਜੀ,
ਹਾਂ ਪੰਜਾਬ ਦੀ ਸੰਗਤ ਇਤਨੀ ਹੁੰਦੀ ਹੈ, ਥੋੜ੍ਹੇ ਹਰਿਆਣਾ ਦੇ ਵੀ ਬੰਦੇ ਵੀ ਆ ਜਾਂਦੇ ਨੇ ਵਿੱਚ ਫਿਰ ਦਿੱਲੀ ਦੀ ਸੰਗਤ ਮਿਲ ਜਾਂਦੀ ਹੈ, ਬਹੁਤ ਸੰਗਤ ਜਾਂਦੀ ਹੈ ਹਜ਼ੂਰ ਸਾਹਿਬ
ਹਾਂਜੀ, ਸਾਡੇ ਐਧਰੋਂ ਵੀ ਬੜੇ ਜਣੇ ਜਾਂਦੇ ਨੇ।
ਵੀ ਹਜੂਰ ਸਾਹਿਬ ਦੇ ਫੇਰ
ਅਸੀਂ ਪਹਿਲੇ ਗਏ ਆ ਆਪਣੇ ਕਮਰਿਆਂ ਚ ਫਿਰ ਉਸ ਤੋਂ ਬਾਅਦ ਅਸੀਂ ਹਜੂਰ ਸਾਹਿਬ ਉਧਰ ਦੇ ਜਿਵੇਂ ਜਿੱਦਾਂ ਬਾਰਾ ਵਜੇ ਉਥੇ ਦਾਲ ਦਾ ਲੰਗਰ ਹੁੰਦਾ ਦਾਲ ਦੇ ਪਾਣੀ ਦਾ ਉਹ ਬੜਾ ਹੀ ਵਧੀਆ ਹੁੰਦਾ ਕਹਿੰਦੇ ਨੇ ਵੀ ਅਗਰ ਉਹ ਪੀਓ ਤੇ ਅੰਦਰ ਜੇੜੇ ਸਾਡੇ ਰੋਗ ਹੁੰਦੇ ਨੇ ਸਾਰੇ ਖਤਮ ਹੋ ਜਾਂਦੇ ਨੇ।
ਹਾਂਜੀ ਹਾਂਜੀ, ਪ੍ਰਸ਼ਾਦ ਬਣ ਜਾਂਦੈ ਨਾ ਔ ਅਰਦਾਸ ਹੋੰਦੀ ਏ।
ਹਾਂਜੀ।
ਹੋਰ, ਔਥੇ ਤੁਸੀਂ ਔ ਫੇਰ ਔ ਪੀਤੀ ਸ਼ਰਦਿਆਈ ਵੀ ਪੀਤੀ ਸੀ ਕਿ ਨਹੀਂ ਔਥੇ?
ਹਾਂਜੀ, ਸ਼ਰਧਿਆਈ ਵੀ ਪੀਤੀ ਸੀ, ਔ ਵੀ ਬੜੀ ਵਧੀਆ ਹੁੰਦੀ ਏ।
ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਵੀ ਛਕਿਐ ਕਿ ਨਹੀਂ ਔਥੇ?
ਹਾਂਜੀ, ਛਕਿਆ ਸੀ ਲੰਗਰ ਵੀ। ਉਥੇ ਜਿਦੋ ਫਿਰ ਸਵੇਰੇ ਉੱਠਦੇ ਨਾਲ ਹੀ ਅਸੀਂ ਨਾਣਾ ਪਹਿਲੇ ਸੱਚਖੰਡ ਜਾਣਾ ਫਿਰ ਉਧਰੋ ਤੀ ਉਹ ਆਲੂ ਪੂੜੀ ਦਾ ਲੰਗਰ ਹੁੰਦਾ ਪਹਿਲੇ ਸੱਤ ਵਜੇ ਤੱਕ ਉਹ ਬੜਾ ਸਵਾਦ ਹੁੰਦਾ ਹ ਉਸ ਤੋਂ ਬਾਦ ਤੇ ਫੇਰ ਔਧਰ ਈ ਪੂਰਾ ਦਿਨ ਰੈਣੈ, ਦੁਪੈਰੇ ਆਣੈ ਘਰ ਅਪਣੇ ਕਮਰੇ ਚ ਤੇ ਫੇਰ ਅਸੀਂ ਔਧਰ ਈ ਲੰਗਰ ਛਕਦੇ ਸੀ ਨਿਧਾਨ ਬਾਬਾ ਨਿਧਾਨ ਜੀ ਦੇ।
ਹਾਂ, ਅਸੀਂ ਵੀ ਐਥੇ ਬੜੀ ਵਾਰ ਪ੍ਰਸ਼ਾਦਾ ਛਕਿਆ ਦੇਸੀ ਘਿਓ ਦਾ ਲੰਗਰ ਬਣਾਂਦੇ ਨੇ ਬੜਾ ਵਧੀਆ, ਔਥੇ।
ਹਾਂਜੀ।
ਹਾਂ, ਚਲੋ ਚੰਗੀ ਗੱਲ ਏ, ਹੋਰ ਯਾਤਰਾ ਕੀਤੀ ਔਥੇ ਅਪਨਾ ਨਾਨਕ ਝੀਰਾ ਸੈਬ ਵੀ ਗੇ ਕਿ ਨਹੀਂ?
ਹਾਂਜੀ, ਏਹ ਸਾਰੇ ਅਸੀਂ ਗੁਰਦੁਆਰੇ ਹੋ ਕੇ ਆਏ ਆਂ, ਨਾਨਕ ਚੀਰਾ ਵੀ ਗਏ ਸੀ। ਔਧਰ ਜੇੜਾ ਇੱਕ ਮੰਦਿਰ ਹੈਗਾ ਓਧਰ ਨੀ ਗਏ ਸੀ ਅਸੀਂ ਬਸ ਓਹ ਰਹਿ। ਗਿਆ ਏ।
ਹਾਂ ਓਹ ਨਾਮਦੇਵ ਜੀ ਦਾ ਮੰਦਰ ਹਾਂਜੀ, ਓਹ ਬੜਾ ਪੁਰਾਤਨ ਮੰਦਰ ਏ।
ਅੱਛਾ। ਸੁਣਿਆ ਤੇ ਹੈ ਅਸੀਂ ਪਰ ਅਸੀਂ ਗਏ ਨੀ।
ਹਾਂ, ਨਹੀਂ ਬੌਤ ਵਧੀਆ ਔ ਇਤਿਹਾਸਿਕ ਮੰਦਰ ਏ ਭਗਤ ਨਾਮਦੇਵ ਜੀ ਦਾ। ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸ ਸਾਹਿਬ ਵਿੱਚ ਅੰਕਿਤ ਏ। ਅਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤਨਾਮਾ ਪਕੜ ਉਠਾਇਆ ਇਨੜੀ ਜਾਤ ਮੇਰੀ ਜਾਦਮ ਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਲੈ ਕਮਲੀ ਚਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ। ਜੋ ਜੋ ਨਾਮਾ ਹਰਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਪੀਰੈ।
ਅੱਛਾ।
ਐ ਸ਼ਬਦ ਭਗਤ ਨਾਮਦੇਵ ਜੀ ਦਾ ਬਾਣੀ ਵਿੱਚ ਅੰਕਤ ਏ ਨਾ, ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਕੱਢਿਆ ਉਥੋ ਦੇ ਦੇ ਬੰਦਿਆਂ ਨੇ ਫੇਰ ਭਗਤ ਜੀ ਪਿੱਛੇ ਜਾ ਕੇ ਬੈਠ ਗੇ ਮੰਦਰ ਦੇ।
ਅੱਛ
ਤੇ ਫੇਰ ਭਗਤ ਜੀ ਨੇ ਅਰਦਾਸ ਕੀਤੀ ਮਹਾਰਾਜ ਨੂੰ, ਮਹਾਰਾਜ ਜੇ ਅਪਣਾ ਨਾਮ ਜਪਾਣਾ ਸੀ ਫੇਰ ਮੈਨੂੰ ਛੋਟੀ ਜਾਤ ਚ ਕਿਓ ਭੇਜਿਆ?
ਹਾਂ। ਆਂ ਫੇਰ ਮਹਾਰਾਜ ਨੇ ਫੇਰ ਅਵਦਾਸ ਸੁਣ ਤੇ ਮੰਦਰ ਹੀ ਘੁੰਮਾ ਦਿੱਤਾ।
ਅੱਛਾ।
ਉਹ ਇਤਿਹਾਸਿਕ ਮੰਦਰ ਏ ਭਗਤ ਨਾਮ ਦੇਵ ਜੀ ਦਾ।
ਅੱਛਾ।
ਫੇਰ ਜ਼ਰੂਰ ਦਰਸ਼ਨ ਕਰਨੇ ਫਿਰ ਜਦੋਂ ਜਾਣਾ ਨਾ।
ਹਾਂਜੀ ਜ਼ਰੂਰ, ਇਸ ਵਾਰ ਤੁਸੀਂ ਸਾਡੇ ਨਾਲ ਹੀ ਹੋਵਗੇ ਨਾ ਇੱਥੇ ਇਕੱਠੇ ਚੱਲਾਂਗੇ ਫੇਰ।
ਹਾਂ-ਹਾਂ ਕੋਈ ਗੱਲ ਨੀ। ਦਰਸ਼ਨ ਕਰਾਂਗੇ ਜ਼ਰੂਰ। ਹਾਂਜੀ-ਹਾਂਜੀ।
ਹੋਰ ਪਟਨਾ ਸਾਹਿਬ ਦਾ ਇਤਿਹਾਸ ਦੱਸੋ ਸਾਨੂੰ ਜਰਾ।
ਪਟਨਾ ਸਾਹਿਬ ਦਾ ਇਤਿਹਾਸ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਨਾ।
ਅੱਛਾ।
ਹਾਂ ਸਾਲਸਰਾਏ ਜੋਰੀ ਦੀ ਹਵੇਲੀ ਵਿੱਚ ਜਿੱਥੇ ਅੱਜ, ਅੱਜ-ਕੱਲ੍ਹ ਗੁਰਦੁਆਰਾ ਹੈਗਾ ਹਰਿਮੰਦਰ ਸਾਹਿਬ, ਇੰਨਾ ਸੋਹਣਾ ਬਣਿਆ ਦਾ ਜਿਹੜਾ। ਪਹਿਲੇ ਸਾਲਸਰਾਏ ਜੋਰਹੀ ਸੀ ਉਹਦੀ ਹਵੇਲੀ ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਹੋਇਆ ਐ।
ਅੱਛਾ।
ਤੇ ਮਹਾਰਾਜ ਫਿਰ ਉੱਥੇ ਕਿੰਨਾ ਸਮਾਂ ਬਾਲ ਅਵਸਥਾ ਵਿੱਚ ਬੱਚਿਆਂ ਦੇ ਨਾਲ ਖੇਡੇ ਨੇ ਉੱਥੇ।
ਅੱਛਾ-ਅੱਛਾ।
ਉੱਥੇ ਕੰਗਨ ਮਹਾਰਾਜ ਨੇ ਸਟਿਆ ਗੰਗਾ ਦੇ ਵਿੱਚ। ਚ ਖੇਡਦੇ ਖੇਡਦੇ ਕੰਗਰ ਜਦੋਂ ਸੱਟਿਆ ਤੇ ਮਾਤਾ ਜੀ ਨੇ ਪੁੱਛਿਆ ਬਈ ਬੇਟਾ ਕੰਗਰ ਕਿੱਥੇ ਸਟਿਆ? ਫਿਰ ਦੂਸਰਾ ਆਪਨੇ ਹੱਥ ਤੋਂ ਲਾ ਕੇ ਉਹ ਵੀ ਛੱਟ ਦਿੱਤਾ ਕਹਿਣ ਲੱਗੇ ਮਾਤਾ ਜੀ ਇੱਥੇ ਸੱਟਿਆ।
ਅੱਛਾ।
ਉਹ ਇਤਿਹਾਸ ਉੱਥੇ ਗੁਰਦੁਆਰਾ ਕੰਗਣ ਘਾਟ, ਇੰਨਾ ਵਧੀਆ ਬਨਿਆ ਦਾ।
ਅੱਛਾ, ਇੱਥੇ ਜਿਵੇਂ ਹਜ਼ੂਰ ਸਾਹਿਬ ਹੀਰਾ ਘਾਟ ਏ
ਹਾਂ, ਉਹ ਨਗੀਨਾ ਘਾਟ ਏਸੀ ਤਰ੍ਹਾਂ ਇੱਥੇ ਕੰਗਣ ਘਾਟ ਏ।
ਅੱਛਾ-ਅੱਛਾ।
ਹਾਂ। ਹੋਰ ਸਭ ਠੀਕ ਘਰ ਪਰਵਾਰ?
ਹਾਂਜੀ, ਸਭ ਵਧੀਆ।
ਚਲੋ ਚੰਗੀ ਗੱਲ ਏ, ਪਰਵਾਾਰ ਠੀਕ ਏ ਹਾਂ।
ਹਾਂਜੀ-ਹਾਂਜੀ। ਤੁਹਾਡੇ ਠੀਕ ਸਭ?
ਹਾਂ ਸਭ ਠੀਕ ਠਾਕ ਬੱਚ ਬੱਚੇ ਠੀਕ ਨੇ ਸਭ। ਪੜ੍ਹਦੇ ਪਏ ਨੇ ਬੱਚੇ, ਹਾਂ ਛੁੱਟੀਆਂ ਦਾ ਕੰਮ ਕਰਦੇ ਪਏ ਨੇ ਬੱਚੇ ਨਾ, ਛੁੱਟੀਆਂ ਦਾ ਕੰਮ ਕਰਦੇ
ਅੱਛਾ-ਅੱਛਾ।
ਹਾਂ ਤੇ ਹੋਰ ਆਪਣਾ-ਆਪਣਾ ਸਭ ਤੋਂ ਛੋਟੀ ਵਾਲੀ ਉਹ ਡਰਾਇੰਗ ਕਰਦੀ ਰਹਿੰਦੀ ਏ।
ਅੱਛਾ।
ਕਲਰ ਭਰਦੀ ਰਹਿੰਦੀ ਹੈ, ਉਹਦੇ ਪੇਪਰਾਂ ਦੇ ਵਿੱਚ ਕਦੇ ਕੀ ਕਰਦੀ ਹੈ, ਕਦੀ ਕੀ ਕਰਦੀ ਹੈ। ਤੇ ਇੱਕ ਜਿਹੜੀ ਏ। ਹਾਂ ਹੈ ਇੱਕ ਉਹ ਬੜੀ ਸਿਆਣੀ ਏ ਇੱਕ, ਗੁੜੀਆਂ ਵਿਚਕਾਰ ਲੀ ਨਾ ਉਹ ਪੜ੍ਹਦੀ ਰਹਿੰਦੀ ਹੈ, ਬੜੀ ਪੜ੍ਹਾਈ ਕਰਦੀ ਐ। ਹਾਂ ਤੇ ਹੋਰ ਆਪਣਾ ਹੋਰ ਸਭ ਠੀਕ ਠਾਕ ਏ।
ਹਾਂਜੀ ਤੇ ਵੱਡੇ ਆਲੀ।
ਹਾਂਜੀ ਬਸ ਉਹ ਵੀ ਪੜਦੀ ਹੈ, ਅੱਛਾ ਹਾਂਜੀ ਤੇ ਫੇਰ ਯਾਤਰਾ ਦੀ ਫਿਰ ਤਿਆਰੀ ਕਰਲੋ ਫਿਰ ਯਾਤਰਾ ਦੀ ਤਿਆਰੀ ਹਾਂ। ਕਰਨੀ ਯਾਤਰਾ ਦੀ ਤਿਆਰੀ।
ਹਾਂਜੀ-ਹਾਂਜੀ।
ਆਪਾਂ ਐਤਕੀ ਪ੍ਰਸ਼ਾਦਾ ਵੀ ਲੈ ਕੇ ਜਾਣਾ ਸੀ ਨਾਲ ਹਾਂ ਪ੍ਰਸ਼ਾਦੇ ਤਿਆਰ ਕਰਕੇ ਲੰਗਰ ਨਾਲ ਲੈ ਕੇ ਜਾਣਾ ਅਸੀ। ਸਾਰਾ ਦਾਲ ਤੇ ਆਲੂ, ਸਬਜ਼ੀ ਬਣਾ ਕੇ ਕਿ ਖ਼ਰਾਬ ਨਾ ਹੋਵੇ। ਆਟੇ ਦੇ ਵਿੱਚ ਦੁੱਧ ਪਾ ਕੇ ਗੁਨ ਲਈਦਾ ਨਾ ਫੇਰ ਉਹ ਖਰਾਬ ਨੀ ਹੁੰਦਾ ਪ੍ਰਸ਼ਾਦਾ।
ਹਾਂਜੀ-ਹਾਂਜੀ।
ਹਾਂ। ਤੇ ਹੋਰ ਆਪਣਾ ਤੇ ਨਾ ਲੈ ਤੇ ਕੀ ਉਹ ਵੀ ਲੈ ਕੇ ਜਾਣਾ ਅਸੀਂ ਨਾ ਵੇਲਪੂਰੀ ਬਣਾਈ ਦੀ ਏ।
ਅੱਛਾ-ਅੱਛਾ।
ਚ ਪਾ ਕੇ, ਮਿਰਚਾਂ ਪਾ ਕੇ, ਫਿਰ ਉਹ ਸੰਗਤ ਨੂੰ ਇਹ ਵੰਡੀ ਦੀ ਹੈ ਵੇਚੀਏ ਟ੍ਰੇਨ ਵਿੱਚ
ਹਾਂ ਉਹ ਤੇ ਬੜਾ ਹੀ ਸਵਾਦ ਆਦਾ ਜਦੋਂ ਸਾਰੇ ਇਕੱਠੇ ਖਾਓ, ਵੰਡ ਕੇ ਖਾਓ।
ਹਾਂ ਉਹ ਫੇਰ ਵੇਲ ਪੂਰੀ ਬਣਾ ਕੇ ਫੇਰ ਪਹਿਲੇ ਪਿਆਜ ਕੱਟਣੇ ਆ। ਫੇਰ ਉਹ ਸਮਾਨ ਕੱਟ ਕੇ ਤੇ ਆਪਣਾ ਉਹ ਬਣਾ ਕੇ। ਕੇ ਤੇ ਆਪ ਆਪਣਾ ਸਬਜ਼ੀ ਬਣਾ ਕੇ ਆਪਣਾ ਵੇਲਪੂਰੀ ਬਣਾ ਕੇ ਫਿਰ ਸੰਗਤ ਨੂੰ ਦੇਈ ਦੀ ਹੈ, ਸੰਗਤ ਸਾਰੀ ਨਾਮ ਜਪਦੀ ਜਾਂਦੀ ਏ ਕੀਰਤਨ ਕਰਦੀ ਜਾਂਦੀ ਏ, ਸੰਗਤ
ਹਾਂਜੀ।
ਹਾਂ।
ਉੱਧਰ ਤੇ ਹਜ਼ੂਰ ਸਾਹਿਬ ਤੇ ਉਧੱਰ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਨੇ ਅਮ੍ਰਿਤ ਛਕ ਛੱਕਿਆ ਹੁੰਦਿਆ। ਉਧਰ ਤੇ ਇਨਵਾਇਰਮੈਂਟ ਇੰਨਾ ਵਧੀਆ ਹੈਗਾ ਹੈ, ਉਧਰ ਜਾ ਕੇ ਤੇ ਇੰਝ ਹੁੰਦਾ। ਉੱਥੇ ਹੀ ਵਸ ਜਾਓ।
ਹਮ ਤੇ ਹੋਰ ਆਪਣਾ
ਹਾਂਜੀ ਵਧੀਆ ਵਧੀਆ
ਹਾਂ ਚਲੋ ਵਧੀਆ ਚੰਗੀ ਗੱਲ ਇੱਥੋਂ ਅੰਬਾਲੇ ਤੋਂ ਹੀ ਟ੍ਰੇਨ ਚਲਦੀ ਹੈ ਅੰਬਾਲੇ ਤੋਂ ਹੀ ਬਵਾਂਗੇ
ਹਾਂਜੀ ਹਾਂਜੀ
ਹਾਂ
ਇਕੱਠੇ ਜਾਣ ਦਾ ਆਨੰਦ ਵੀ ਬੜਾ ਆਉਂਦਾ ਹੈ
ਹਾਂ ਨੰਦ ਤੇ ਬੜਾ ਹੁੰਦਾ ਸਹੀ ਗੱਲ ਹੈ ਕੋਈ ਨੀ ਤੁਸੀਂ ਵੀ ਤਿਆਰੀ ਕਰ ਲਿਆ ਜੇਕ ਕੱਪੜੇ ਕੁਪੜੇ ਉਥੇ ਗਰਮੀ ਹੁੰਦੀ ਵੈਸੇ ਤਾਂ ਤੇ ਜ਼ਿਆਦਾ
ਹਾਂਜੀ ਪਿਛਲੀ ਵਾਰ ਗਏ ਸੀ ਤਾਂ ਤੇ ਇੰਨੀ ਗਰਮੀ ਨਹੀਂ ਸੀ ਥੋੜਾ
ਹਾਂ ਉੱਥੇ ਗਰਮੀ ਜ਼ਿਆਦਾ ਪੈਂਦੀ ਨਾ ਸਮੁੰਦਰ ਨੇੜੇ ਹੈ ਨਾ ਉੱਥੇ ਇਸ ਕਰਕੇ ਗਰਮੀ ਬਾਰਿਸ਼ ਵੀ ਆ ਜਾਂਦੀ ਪਤਾ ਨਹੀਂ ਲੱਗਦਾ ਬਾਰਿਸ਼ ਦਾ
ਹਾਂਜੀ
ਹਮ ਹਮ ਚਲੋ ਚੰਗੀ ਗੱਲ ਹੈ
ਹਾਂਜੀ
ਸੰਗਤ ਨਾਲ ਇਕੱਠੀ ਕਰ ਲੈ ਤੇ ਉਹ ਜਾ ਸਕੇ ਜਿਹੜਾ ਜਾਵੇ ਉਹਨੂੰ ਨਾਲ ਲੈ ਲਿਆ ਜੇ
ਹਾਂਜੀ ਹਾਂਜੀ
ਜਿਹੜਾ ਕੋਈ ਹੋਵੇ
ਹਾਂ ਜੀ ਹਾਂਜੀ
ਕਿਉਂਕਿ ਬੜਾ ਵੱਡਾ ਪੁੰਨ ਏ ਸੰਗਤ ਨੂੰ ਨਾਲ ਲਿਜਾਣਾ
ਹਾਂਜੀ ਅਸੀਂ ਵੀ ਕਿਸੇ ਦੇ ਨਾਲ ਹੀ ਗਏ ਸੀ ਉਹਨਾਂ ਦੀ ਮੇ ਹਰਬਾਨੀ ਰੱਬ ਦੀ ਹੋਈ ਅਸੀਂ ਸੀਂ ਪਹੁੰਚੇ ਉੱਧਰ
ਹਾਂ ਹਾਂ ਤੇ ਆਪਾਂ ਨਾ ਫਿਰ ਸੰਗਤ ਨੂੰ ਨਾਲ ਲਿਜਾਓ ਉਹਦਾ ਫਲ ਮਿਲਦਾ ਕਿਉਂਕਿ ਸੰਗਤ ਜੋੜਨੀ ਚਾਹੀਦੀ ਐ, ਗੁਰੂ ਘਰ ਜਿੰਨੇ ਜਾ ਸਕੇ ਬੰਦਾ। ਲੈ ਕੇ ਜਾਵੇ ਸੰਗਤ ਉਹਦਾ ਫਲ ਮਿਲਦਾ ਐ। ਨਾਮ ਜਪਣਾ ਚਾਹੀਦਾ, ਕਿਉਂਕਿ ਯਾਤਰਾ ਤਾਂਈਓ ਸਫਲ ਏ ਜੇੇ ਉੱਥੇ ਜਾ ਕੇ ਸੇਵਾ ਕਰਾਂਗੇ, ਨਾਮ ਜਪਾਂਗੇ, ਤਾਂ ਹੀ ਫਲ ਮਿਲਦਾ ਐ। ਤੇ ਸੰਗਤ ਨੂੰ ਪ੍ਰੇਰਿਤ ਕਰੀਦਾ ਬਈ ਨਾਮ ਜਪੋ ਆਪਣਾ ਸੇਵਾ ਕਰੋ, ਗੁਰੂ ਘਰ ਦੀ, ਹੂੰ। ਹੂੰ। ਹਾਂ ਚਲੋ, ਚੰਗੀ ਗੱਲ ਏ।
ਹਾਂਜੀ ਉਧਰ ਤੇ ਜਿੱਦਾਂ ਉਹ ਸਵੇਰੇ ਜਿਵੇਂ ਉੱਠਦੇ ਨੇ ਤੇ ਗਾਗਰ ਦੀ ਸੇਵਾ ਕਰਦੇ ਨੇ, ਉੱਥੇ ਜਾਣ ਦਾ ਵੀ ਬੜਾ ਆਨੰਦ ਆਦਾ ਉਹਨਾਂ ਦੇ ਪਿੱਛੇ-ਪਿੱਛੇ ਜੋ ਚੱਲੋ ਨਾਲ-ਨਾਲ।
ਹਾਂ ਬੜਾ ਆਨੰਦ ਹੈਗਾ, ਉਹ ਵੀ ਬੜਾ ਅੰਮ੍ਰਿਤ ਵੇਲੇ ਉੱਠਣਾ ਪੈਂਦਾ ਐ।
ਹਾਂਜੀ।
ਚਲੋ, ਚੰਗੀ ਗੱਲ ਏ। ਅੱਛਾ ਜੀ, ਠੀਕ ਐ ਜੀ ਫੇਰ ਸੱਤ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲ
ਵਾਹਿਗੁਰੂ ਜੀ ਕੀ ਫਤਿਹ।
ਹਸਦੀ ਕਿਉ ਪਈ ਸੀ ਸੁਦੈਣੇ? ਕਾ ਤੇ ਕਰੀ ਜ ਮੈਨੁੰ ਹਾਸਾ ਆ ਜਾਦਾ ਮੈਂ ਨੀ ਕਰਦੀ ਉਵੇ ਮੈਂ ਸ਼ਾਂਤੀ ਨਾਲ ਬੈਠੀ ਸੀ, ਹਾਏ ਉਹ ਗੱਲ ਕਰਦੇ ਕਿੰਨੇ ਸੈਕੰਡ ਕਿੰਨੇ ਸੈਕੰਡ ਚਲੋ ਆਪ ਮੈਨੂੰ ਪਤਾ ਨੀ ਲੱਗਦਾ ਨਾ